ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ-ਚਾਲ ਨੇ?
ਠੀਕ ਹੈ ਜੀ ਵਧੀਆ ਜੀ
ਹੋਰ ਸੁਣਾਓ, ਸਭ ਠੀਕ-ਠਾਕ, ਘਰ-ਪਰਿਵਾਰ, ਸਭ ਠੀਕ ਨੇ?
ਸਭ ਵਧੀਆ, ਜੀ ਵਧੀਆ, ਅੱਜ ਕਿਵੇਂ ਯਾਦ ਕਰ ਲਿਆ ਸਨ?
ਬਸ ਮੈਂ ਕਿਹਾ ਚਲੋ ਵੀਰ ਜੀ ਨੂੰ ਬਹੁਤ ਦਿਨ ਹੋ ਗਏ ਨੇ ਫੋਨ ਹੀ ਨਹੀਂ ਕੀਤਾ ਗੱਲਬਾਤ ਹੋਈ ਨੀ ਕੁਝ ਸਿਫਾਰਿਸ਼ ਚਲਦੀ ਹੈਗੀ ਇਹਦੇ ਬਾਰੇ ਨਿਕਲਦੀਆਂ ਨਿਕਲੀਆਂ ਨਹੀਂ ਜਾਂਦਾ ਘਰੋ ਵੀ ਚਲੋ ਮਿਲੀਏ ਜਾ ਕੇ ਮੈਂ ਕਿਹਾ ਚਲੋ ਫੋਨ ਦੀ ਗੱਲ ਕਰ ਲੈਦੇ ਆ ਵੀਰ ਨੂੰ
ਹਾਂ, ਨਹੀਂ ਵਧੀਆ ਕੀਤਾ ਜੇ ਆਪਣਾ ਵੀ ਨਾ ਨਿਕਲਿਆ ਨਹੀਂ ਗਿਆ, ਬਾਰਿਸ਼ ਕਰਕੇ ਹਾਂ
ਬਾਰਿਸ਼ ਬਹੁਤ ਹੁੰਦੀ ਪਈ ਨਾ।
ਹਾਂ।
ਹੋਰ ਸੁਣਾਓ, ਬੱਚੇ ਠੀਕ ਨੇ, ਬੱਚੇ ਗਏ ਨੇ ਅੱਜ?
ਨਹੀਂ, ਬੱਚੇ ਅੱਜ ਨਾ, ਬਾਰਿਸ਼ ਕਰਕੇ, ਫਿਰ ਹੁਣ ਜਾ ਨਹੀਂ ਸਕੇ ਬਾਰਿਸ਼ ਹੋ ਰਹੀ ਸੀ ਨਾ ਫਿਰ ਉਹ ਹਾਂ ਛੁੱਟੀ ਹੋ ਗਈ ਬੱਚਿਆਂ ਦੀ ਨਾ
ਹੂੰ-ਹੂੰ, ਆਪ ਛੱਡਣ ਜਾਓ ਨਾ ਵੀਰ ਜੀ, ਫਿਰ ਛੁੱਟੀ ਹੋ ਹੀ ਜਾਂਦੀ ਹੈ। ਅਗਰ ਕੋਈ ਬੱਸ ਵਗੈਰਾ ਲੱਗੀ ਹੋਈ ਹੈ, ਆਟੋ ਵਗੈਰਾ ਲੱਗੀ ਹੋਈ ਤੇ ਫਿਰ ਬੱਚੇ ਨਹੀਂ ਇੰਨਾ ਉਹ ਕਰਦੇ। ਹੂੰ ।
ਹਾਂ, ਵੈਸੇ ਉਹ ਸਾ ਆਪਾਂ ਤਾਂ ਕਿਹਾ ਸੀ ਕਿ ਉਹਨੂੰ ਕਿ ਆਟੋ ਉਹ ਲਵਾ ਦਿੰਦੇ ਹਾਂ, ਇੱਕ ਮਿੰਨੀ ਵੈਨ, ਵੈਨ ਹੁੰਦੀ ਨਾ ਜਿਹੜੀ ਉਹ ਲੱਗੀ ਦੀ ਹੈ।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
ਪਰ ਉਹਦਾ ਇੱਕ ਹੋਰ ਰੀਜ਼ਨ ਹੈ ਨਾ, ਉਹ ਇੱਕ ਘੰਟਾ ਪਹਿਲੇ ਲਿਜਾ ਜਾਂਦੇ ਨੇ ਫਿਰ ਇੱਕ ਘੰਟਾ ਬਾਅਦ, ਲੇਟ ਲਿਆਂਦੇ ਨੇ ਬੱਚਿਆਂ ਨੂੰ।
ਹਾਂ, ਇਹ ਹੈਗਾ ਵੇ, ਬੱਚੇ ਲੇਟ ਪਹੁੰਚਦੇ ਨੇ। ਉਹ ਆਪਣੇ ਵ੍ਹੀਕਲ ਦਾ ਫਾਇਦਾ ਹੈਗਾ ਜੇ ਸਗੋਂ। ਮੈਂ ਵੀ ਆਪਣੇ ਬੇਟੇ ਦੀ ਨਾ, ਆਪਣਾ ਹੀ ਅਸੀਂ ਆਪ ਹਾਂਜੀ-ਹਾਂਜੀ। ਅਸੀਂ ਵੀ ਆਪ ਹੀ ਛੱਡਣ ਜਾਣੇ ਹਾਂ, ਬੇਟੇ ਨੂੰ ਨਾ।
ਹਾਂ, ਬੱਸ, ਉਹ ਇਸੀ ਕਰਕੇ ਫਿਰ ਉਹ ਮਨਾ ਕਰਦੇ ਨੇ ਬੱਚ ਬੱਚੇ ਕਹਿੰਦੇ ਨਹੀਂ, ਅਸੀਂ ਜਾਣਾ ਨਹੀਂ ਕਿ ਇੱਕ ਘੰਟਾ ਪਹਿਲੇ ਲੈ ਜਾਣਗੇ। ਫਿਰ ਇੱਕ ਘੰਟਾ ਘਰ ਲੇਟ ਆਉਂਦੇ ਨੇ, ਉੱਥੋਂ। ਦੋ ਘੰਟੇ ਦਾ ਫ਼ਰਕ ਪੈ ਜਾਂਦਾ ਤੇ ਪਹਿਲੇ, ਪੜ੍ਹ ਕੇ ਵਿਚਾਰੇ ਥੱਕ ਜਾਂਦੇ ਨੇ।
ਹੂੰ-ਹੂੰ, ਹੂੰ-ਹੂੰ, ਹੋਰ ਬੱਚੇ ਤੇ ਸਵੇਰੇ ਜਲਦੀ ਉੱਠਣਾ ਪੈਂਦਾ।
ਹਾਂ।
ਅਗਰ ਆਪਣਾ ਵ੍ਹੀਕਲ ਹੋਵੇ ਨਾ ਤੇ ਬੱਚੇ ਚਲੋ ਦਸ ਮਿੰਟ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
ਲੇਟ ਵੀ ਉੱਠ ਜਾਂਦੇ ਨੇ, ਟਾਈਮ ਤੋਂ, ਵੀ ਚਲੋ ਅਸੀਂ ਪਹੁੰਚ ਹੀ ਜਾਣਾ, ਆਪਣੇ ਵ੍ਹੀਕਲ ਤੇ ਫਟਾਫਟ। ਕਿਉਂਕਿ ਆਟੋ ਵੈਨ ਵਾਲੇ ਨੇ ਜਾਂ ਬੱਸ ਵਾਲੇ ਨੇ ਤੇ ਹੋਰਾਂ ਨੂੰ ਵੀ ਲੈਣਾ ਹੁੰਦਾ, ਸਵੇ
ਹੋਰਾਂ ਨ ਕਿਸੇ ਨ ਲੈਣਾ, ਕਿਸੇ ਨ ਛੱਡਣਾ। ਸਹੀ ਗੱਲ ਹੈਗੀ ਬਿਲਕੁਲ। ਮੈਂ ਤੇ ਵੈਸੇ ਕੇਆ ਸੀ ਕਿ ਆਪਣੇ ਕੋਲੋਂ ਖੜੀ ਹੈਗੀ ਏ, ਆਪਣਾ ਅ ਬੈਟਰੀ ਆਲ਼ੀ ਲਾਈ ਦੀ ਏ ਨਾ। ਸਕੂਟੀ, ਤੇ ਓਹ, ਹਾਂ। ਈ ਬਾਈਕ ਲਈ ਦੀ, ਉਹ ਕਿਹਾ ਸੀ ਲੈ ਜਾ ਕਰੋ। ਪਰ ਉਹ ਕਹਿੰਦੇ ਨਹੀਂ ਅਜੇ ਨਹੀਂ ਲਿਜਾਣੀ।
ਹੰ- ਹੰ- ਹੰ, ਸਿੱਖਿਆ ਹੋਏਗਾ, ਕੁੜੀਆਂ ਨੇ ਸਿਖ
ਹਾਂ-ਹਾਂ-ਹਾਂ, ਬੱਸ
ਹੰ ਬੱਚੇ, ਹੰ ਹਾਂ ਚਲੋ ਠੀਕ ਹੈ ਬਹੁਤ ਫਾਇਦਾ ਹੈ ਉਹ ਵੀ ਕਾਫ਼ੀ ਬੱਚਤ ਹੈਗੀ ਏ ਉਹਦੇ ਚ ਵੀ ਲਾਈਟ ਦੀ ਨਾ। ਬਿਜਲੀ ਦੀ ਕਾਫ਼ੀ ਬੱਚਤ ਹੈਗੀ ਏ ਉਹਦੇ ਚ ਵੀ। ਜਿਵੇਂ ਅੱਜ-ਕੱਲ ਪੈਟਰੋਲ ਦੇ ਰੇਟ ਬਹੁਤ ਵੱਧਦੇ ਪਏ ਨੇ।
ਹਾਂ, ਪੈਟ੍ਰੋਲ ਤੇ ਬੜਾ ਮੈਂਗਾ ਹੋ ਗਿਆ ਜੀ।
ਹਾਂਜੀ-ਹਾਂਜੀ, ਉਸ ਕਰਕੇ ਫਿਰ ਲੋਕਾਂ ਨੇ ਨਾ ਕਾਫੀਆਂ ਕੋਲ ਈ ਬਾਈਕਸ ਹੈਗੀਆਂ ਨੇ ਹੁਨ ਤੇ। ਕਾਰਾਂ ਵਗੈਰਾ ਵੀ ਚੱਲ ਪਈਆਂ ਨੇ। ਲੋਕੀ
ਪੈਟਰੋਲ ਮਹਿੰਗਾ ਹੋ ਗਿਆ। ਹਾਂਜੀ-ਹਾਂਜੀ, ਤੇ ਜਿਹੜੀ ਓ ਸਕੂਟ ਕੁਟੀਆਂ ਨੇ ਦੂਜੀਆਂ, ਮ ਅ ਹੋ ਗਈ ਐਕਟਿਵਾ ਹੋ ਗਈ, ਇਹਦੀ ਐਵਰੇਜ ਘੱਟ ਹੀ ਹੈ। ਬਹੁਤ ਤੇਲ ਲੱਗਦਾ ਉਹਦੇ 'ਚ ਨਾ।
। ਹੂੰ-ਹੂੰ-ਹੂੰ-ਹੂੰ ਹ ਇਹਦੇ ਵਿੱਚ ਇਹ ਠੀਕ ਰਹਿੰਦਾ, ਅਸੀਂ ਵੀ ਲਈ ਹੋਈ ਆ। ਚੱਲ ਰਹੀ ਹੈ ਠੀਕ, ਚੱਲ ਰਹੀ ਹੈ ਸਾਡੀ ਵੀ, ਹਾਂਜੀ-ਹਾਂਜੀ।
ਚਲੋ ਵਧੀਆ, ਹਾਂ ਜੀ
ਮੇਰੇ ਵੀ ਬੱਚੇ ਨਹੀਂ ਚਲਾਂਦੇ, ਉਹ ਬਾਰਿਸ਼ ਵਿੱਚ ਥੋੜ੍ਹਾ ਜਿਹਾ ਅਸੀ ਉਸ ਚੀਜ਼ ਨੂੰ ਕਿਉਂਕਿ ਬਾਰਿਸ਼, ਜਦੋਂ ਉਹ ਗਿੱਲੀ ਹੋ ਜਾਏ ਨਾ ਤੇ ਉਹ ਵੀ ਅਹ ਉਹਦੇ ਨਾ ਜੋ ਪਾਰਟਸ ਨਾ ਕੋਈ ਹੋਰਨ ਵਗੈਰਾ ਹੋ ਗਿਆ ਤੇ ਇੰਡੀਕੇਟਰ ਵਗੈਰਾ ਹੋ ਗਿਆ, ਇਹ ਖ਼ਰਾਬ ਹੋ ਜ ਜਾਂਦੇ ਨੇ ਬਾਰਿਸ਼ 'ਚ, ਇਹ ਪਾਟਸ ਓਦੇ। ਹਾਂਜੀ- ਹਾਂਜੀ, ਇਹ ਚ ਚੀਜ਼ ਹੁੰਦੀ ਏ ਓਦੇ ਵਿੱਚ, ਤਾਂ ਹੀ ਤੇ ਈ ਬਾਈਕ ਚ ਨਾ ਬਸ ਇਹੀ ਏ ਬੀ ਚਲੋ ਬਾਈਕ ਅਗਰ ਆਪਣੀ ਹੋਵੇ ਨਾ, ਉਹਦੇ ਵਿੱਚ ਇਹ ਚੀਜ਼ਾਂ ਖ਼ਰਾਬ ਨੀ ਹੁੰਦੀਆਂ ਜਲਦੀ। ਲੇਕਿਨ ਈ ਬਾਈਕ ਦੀਆਂ, ਜਲਦੀ ਖ਼ਰਾਬ ਹੋ ਜਾਂਦੀਆਂ ਨੇ।
ਆਪਾਂ ਤੇ, ਵੈ ਮੈਂ ਵੀ ਬਾਰਿਸ਼ ਚ ਲੈ ਗਿਆਂ ਵੈਸਨੋਂ ਵੈਸੇ ਚੱਲ ਰਿਹਾ ਸਭ ਕੁੱਛ।
ਹਾਂ ਜ਼ਿਆਦਾ ਗਿੱਲੀ ਨਾ, ਸਾਡਾ ਹੋਰਨ ਹੋ ਗਿਆ ਸੀਗਾ ਉਹਦਾ ਨਾ ਈ ਬਾਈਕ ਦਾ ਖਰਾਬ, ਫੇਰ ਅਸੀਂ ਉਸ ਤੋਂ ਬਾਅਦ ਲੈ ਕੇ ਹੀ ਨਹੀਂ ਜਾਂਦੇ, ਮਤਲਬ ਕਿ ਬਾਰਿਸ਼ ਹੋਵੇ ਤੇ ਅ ਬਹੁਤ ਘੱਟ, ਉਸ ਚੀਜ਼ ਨੂੰ ਕਰਨੇ ਆਂ ਵੀ ਨਾ ਹੀ ਜਾਈਏ ਤੇ ਬੈਸਟ ਐ।
ਕਿਸੀ ਗੱਲੋਂ ਉਹ ਵੀ ਠੀਕ, ਵੈਸੇ ਪੋਲਿਊਸ਼ਨ ਘੱਟ ਹੁੰਦੈ।
ਹਾਂਜੀ-ਹਾਂਜੀ-ਹਾਂਜੀ।
ਕਿਉਂਕਿ ਪੋਲਿਊਸ਼ਨ ਕਰਕੇ ਸਾਰਾ ਅਵਾਇਰਮੈਂਟ ਖ਼ਰਾਬ ਹੋ ਰਿਹਾ, ਬਹੁਤ ਜ਼ਿਆਦਾ ਪੋਲਿਊਸ਼ਨ ਹੋ ਗਿਆ।
ਹਾਂਜੀ-ਹਾਂਜੀ।
ਹਾਂਜੀ
ਹੰ, ਵੀਰ ਜੀ ਮੈਂ ਇੱਕ ਗੱਲ ਪੁੱਛਣੀ ਸੀ ਕਿਉੰਕਿ ਅੱਜ-ਕੱਲ੍ਹ ਜਿਵੇਂ ਬੱਚੇ ਬਹੁਤ ਜ਼ਿਆਦਾ ਅ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੇ ਹੈਗੇ ਨੇ। ਉਹ ਠੀਕ ਵੀ ਨੀ ਹੈ ਬੱਚਿਆਂ ਵਾਸਤੇ ਲੇਕਿਨ ਬੱਚੇ ਮੰਨਦੇ ਕੋਈ ਨੀ। ਤੁਸੀਂ ਦੱਸੋ? ਬੱਚਿਆਂ ਵਾਸਤੇ ਖਾਣਾ ਚਾਹੀਦੈ, ਨਹੀਂ ਖਾਣਾ ਚਾਹੀਦਾ ਬੱਚਿਆਂ ਨੂੰ? ਕਿਉਂਕਿ ਘਰ ਦਾ ਖਾਣਾ ਇਹਨਾਂ ਨੂੰ ਕਦੀ ਕੁਛ ਤੇ ਕਦੇ ਕੁਛ ਬਣਾ ਕੇ ਦੋ। ਹੰ- ਹੰ
ਬੱਚਿਆਂ ਨੂੰ ਨਾ ਓ ਹੁੰਦਾ ਕਿ ਦਾਲ ਫੁਲਕਾ ਰੋਟੀ ਖਾ ਕੇ ਨਾ ਅੱਕ ਜਾਂਦੇ ਨੇ ਵਿਚਾਰੇ, ਫੇਰ ਕਹਿੰਦੇ ਨੇ ਕਿ ਖਾਣ ਪਰ ਯਾਦਾ ਖਾਣਾ ਠੀਕ ਨਹੀਂ ਐ ਮੇਰੇ ਹਿਸਾਬ ਨਾਲ, ਕਿਉਂਕਿ ਇਹ ਹੁੰਦੇ ਨੇ, ਇਹਦੇ ਵਿੱਚ ਕਈ ਮਸਾਲੇ ਪਾਏ ਹੁੰਦੇ ਨੇ। ਜਿਹੜੇ ਫਾਸਟ ਫੂਡ ਨੇ ਨਾ, ਫਾਸਟ ਫੂਡ ਦਾ ਮਤਲਬ ਹੀ ਏਈਯੋ ਏ ਕਿ ਫਾਸਟ ਪ੍ਰੋਬਲਮ ਜਲਦੀ, ਜਲਦੀ ਤਿਆਰ ਹੋਣ ਦਾ ਫੂਡ। ਤੇਰੇਜ ਵਿੱਚ। ਮਸਾਲੇ ਬੜੇ ਪਾਉਂਦੇ ਨੇ ਇਹਦੇ, ਇੱਕ ਮੇਨ ਮਸਾਲਾ ਹੁੰਦਾ ਹੈ, ਅਜੀਨਾਮਾਟੋ।
ਹਾਂਜੀ, ਹਾਂਜੀ ਉਹ ਮੇਰੇ ਖਿਆਲ ਉਹਦੇ ਚ ਪੈਂਦਾ ਹੈ।
ਚੋਮੀਨ ਵਿਚ ਪੈਂਦਾ ਹੈਗਾ ਹਾਂ ਹੋ।
ਹਾ
ਮਨਚੂਰੀਅਨ ਚ ਆਹ ਜਿਹੜਾ ਪਾਉਂਦੇ ਖਾ ਕੇ ਮਨ ਬਹੁਤ ਖਰਾਬ ਹੁੰਦਾ ਇਸ ਕਰਕੇ ਮੇਰੇ ਹਿਸਾਬ ਨਾਲ ਤੇ, ਵੈਸੇ ਘੱਟ ਹੀ ਖਾਣਾ ਚਾਹੀਦਾ ਫਾਸਟ ਫੂਡ ਜਿੰਨਾ ਹੋ ਸਕੇ।
ਬੱਸ ਐ ਬੱਚਿਆਂ ਨੂੰ ਇਹ ਸਮਝਾਉਂਦੇ ਹੈਗਾ ਹਾਂ, ਲੇਕਿਨ ਬੱਚੇ ਕਹਿੰਦੇ ਨੇ ਮੰਮਾ ਹਫ਼ਤੇ 'ਚ ਇੱਕ ਵਾਰੀ ਜਰੂਰ ਖਾਣ ਦਿਆ ਕਰੋ। ਹੂ, ਹੂ, ਹੂ, ਅੱਜ ਕੱਲ ਅੱ। ਡੇਲੀ ਨੀ ਹਾਂ। ਅੱਜ ਕੱਲ ਬੱਚੇ ਉਹ ਮੋਮੋਜ਼ ਵਗੈਰਾ ਹੈਗੇ ਨੇ, ਉਹ ਬੜਾ ਖਾਂਦੇ ਨੇ, ਮੋਮੋਜ਼ ਇੱਕ ਤਾਂ ਮੈਦਾ ਹੈਗਾ ਵੇ।
ਉਹ ਨਿਰਾ ਮੈਦਾ ਹੈਗਾ ਪਤਾ ਨਹੀਂ ਕਿਵੇਂ ਖਾ ਲੈਂਦੇ ਨੇ ਉਹਨੂੰ ਹੁੰਦਾਂ, ਉਹ ਭਾਪ ਨਾਲ ਪੱਕਿਆ ਹੁੰਦਾ। ਪੱਕਿਆ ਥੋੜ੍ਹੀ ਹੁੰਦਾ, ਕੱਚਾ ਹੀ ਹੁੰਦਾ।
ਹਾਂ ਉਹ ਕਚਆ ਅਕਣ ਹੀ ਹੋ ਗਿਆ। ਅਗਰ ਅਸੀਂ ਫਰਾਈ ਕਰਕੇ ਵੀ ਉਹਨੂੰ ਖਾਈਏ ਨਾ, ਮੋਮੋਜ਼ ਡੀ ਜਿਹੜੇ ਕਹਿੰਦੇ ਫਰਾਈ ਵਾਲੇ ਵੀ ਮਿਲਦੇ ਹੈਗੇ ਨੇ ਹੈ ਤੇ ਓ ਮੈਦਾ ਈ ਏ ਨਾ। ਮੈਦਾ ਅੰਦਰ ਗਲਦਾ ਬਹੁਤ ਲੇਟ ਐ ਗਲਦਾ। ਆਟਾ ਜਲਦੀ ਹੋ ਜਾਂਦਾ, ਗਲ ਜਾਂਦਾ ਲੇਕਿਨ ਮੈਂਦਾਂ ਬਹੁਤ ਲੇਟ ਗੱਲਦੈ।
ਹਾਂ ਬਿਲਕੁਲ ਸਹੀ ਗੱਲ ਹੈ। ਤੁਸੀਂ ਉਦੈ ਬਜਾਏ ਘਰ ਬਣਾ ਲਿਆ ਕਰੋ। ਥੋੜ੍ਹਾ ਵਧੀਆ, ਕੋਈ ਆਪ ਬੱਚਿਆਂ ਨੂੰ ਪੜ੍ਹਾ ਦਿੱਤਾ।
ਹਾਂਜੀ, ਹਾਂਜੀ ਮੈਂ ਤੇ ਬਣਾ ਰੁੱਕ ਦਿੰਦੀ ਹਾਂ, ਮੈਂ ਤਾਂਹੀ ਉਹ ਕਹਿੰਦੀ ਹਾਂ, ਵੀ ਚਲੋ ਤੁਸੀਂ ਹਫ਼ਤੇ ਵਿੱਚ ਅਗਰ ਇੱਕ ਚੌਮੀਨ ਖਾਣੀ ਤਾਂ ਉਹ ਬੰਦਾ ਬਣਾ ਦੇ। ਪਾਸਤਾ, ਚੌਮਿਨ ਹੋ ਗਈ ਦੋ ਉਹ ਹਫ਼ਤੇ ਇੱਕ ਵਾਰੀ। ਹਾਂਜੀ, ਹਾਂਜੀ।
ਉਹ ਚੋਮੀਨ ਦਾ ਅਲਟਰਨੇਟ ਹੈਗਾ, ਆਪਣਾ ਉਹ ਰਾਈਸ ਬਣਦੇ ਨੇ ਬੜੇ ਵਧੀਆ ਉਹਦੇ ਵਿੱਚ ਵੀ ਸੋਇਆ ਸੋਸ ਪਾ ਦਿਓ, ਜਿਹੜੇ ਜਿਹੜੇ ਉਹਦੇ ਚ ਪੈਂਦੇ ਨੇ ਸਮਾਨ ਮਸਾਲੇ ਤੁਸੀਂ ਉਹਦੇ ਵੀ ਪਾਦੋ ਤੇ, ਉਵੇ ਬਣਦੇ ਨੇ ਬਿਲਕੁਲ ਚਾਵਲ ਵੀ ਜਿਵੇਂ ਚੋਮਿਨ ਹਾਂ, ਉਹ ਹ ਹਾਂ, ਹਾਂ
ਸਿਆ ਸੋਆ ਸੋਸ ਪਾਕੇ ਸਿਰਕਾ ਸੋਆ ਸੋਸ ਪਾਕੇ ਹਾਂਜੀ, ਹਾਂਜੀ ਬੰਦੇ ਨੇ ਉਹ ਵੀ
ਹਮ
ਵੈਸੇ ਮੇਰੀ ਬਿੱਟੀਆਂ ਨੇ ਦੇਖਿਆ ਹੋਏਗਾ, ਰੀਲਾਂ ਵਗੈਰਾ ਬੱਚੇ ਦੇਖਦੇ ਰਹਿੰਦੇ ਨੇ ਫੋਨ ਤੇ ਤੇ ਉਸਨੇ ਉਹਨੇ ਦੇਖਿਆ ਹੋਏਗਾ ਉਹ ਰੋ ਰੋਟੀ ਹੁੰਦੀ ਹੈ ਨਾ, ਅਸੀਂ ਬਣਾਉਂਦੇ ਹਾਂ ਪਰੌਂਠਾ ਬਣਾਈਏ, ਰੋਟੀ ਬਣਾਈਏ ਉਹਨੂੰ ਨਾ ਕਟਰ ਨਾਲ ਇਕ ਕਟਰ ਆਉਂਦਾ ਹੈਗਾ ਵ, ਜਿਵੇਂ ਬ੍ਰੈਡ ਵਗੈਰਾ ਕੱਟਣੇ ਆ ਅਸੀਂ ਟੋਸਟ ਵਗੈਰਾ ਕੱਟੀਏ ਤ ਕੱਣ ਨਾਲ ਨਾ ਤਿਰਛਾ, ਤਿਰਛਾ ਕੱਟ ਕੇ ਜਿਵੇਂ ਚੌਮਿਨ ਲੱਗਦੀ ਹੈਗੀ ਨਾ ਛੇਤੀ, ਛੇਤੀ ਕੱਟ ਕੇ ਉਂਝ ਕੱਟ ਕੇ ਨਾ, ਉਹਨੂੰ ਪਿਆਜ ਟਮਾਟਰ ਪਾ ਕੇ ਫਰਾਈ ਕਰ ਲੈਂਦੀ ਹੈ ਕਈ ਵਾਰੀ ਵੇਸਟ ਨਹੀਂ ਹੁੰਦੀ ਰੋਟੀ। ਹਾਂਜੀ ਉਸਦੇ ਵਿੱਚ ਸਿਰਕਾ ਸੋਇਆ ਸਾਊਸ ਪਾ ਕੇ ਉਹ ਬੱਚੇ ਬ ਜੇ ਰੀਲਸ ਦੇਖਦੇ ਰਹਿੰਦੇ ਨੇ ਨਾ ਹਾਂ, ਹਾਂ।
ਚਲੋ ਵਧੀਆ ਗੱਲ ਹੈ, ਜੀ ਹੁਣ ਵਧੀਆ ਗੱਲ
ਵੈਸੇ ਰੀਲਸ ਵੇਖਣ ਨਾਲ ਕੁਛ ਫ਼ਾਇਦਾ ਵੀ ਹੈਗਾ, ਤੇ ਨੁਕਸਾਨ ਵੀ ਹੈਗੇ ਜੇ ਅਗਰ ਖਾਣ ਦੀਆਂ ਚੀਜ਼ਾਂ, ਬੱਚੇ ਕਰਨ ਤਾਂ ਹਾਂ
ਰੀਲਸ ਚ ਤੇ ਬੜਾ ਕੁਛ ਆਉਂਦਾ, ਕੋਈ ਵਧੀਆ ਵੀ ਆਉਂਦਾ ਹੈ। ਜਿਹੜਾ ਯੂਜ ਹੁੰਦਾ ਜੀਵਨ ਚ ਆਪਣੇ
ਹਾਂਜੀ ਹਾਂਜੀ ਕਾਫੀ ਚੀਜ਼ਾਂ ਹੁੰਦੀਆਂ ਨੇ ਯੂਜ ਹੁੰਦੀਆਂ ਨੇ ਕਈ ਕੁਛ ਸਿੱਖਣ ਨੂੰ ਮਿਲਦਾ ਹੈ।
ਬੜਾ
ਹਾਂਜੀ ਹਾਂਜੀ। ਹੋਰ ਸੁਣਾਓ ਤੁਸੀ
ਬਸ ਠੀਕ ਠਾਕ ਵਧੀਆ ਜੀ, ਸਭ ਹਾਂ ਫੇਰ ਫਾਸਟ ਫੂਡ ਅਪਣਾ ਫੇਰ ਬਣਾਨਾ ਤੁਸੀਂ ਅੱਜ ਕੇ? ਬੱਚਿਆਂ ਵਾਸਤੇ
ਹਾਂਜੀ ਹਾਂਜੀ ਬੱਚੇ, ਹਾਂ ਬਾਰਿਸ਼ ਦਾ ਮੌਸਮ ਹੈ ਨਾ, ਬੱਚੇ ਕਹਿੰਦੇ ਨੇ ਮੰਮਾ ਯਾਂ ਤੇ ਤੁਸੀਂ ਪਕੌੜੇ ਬਣਾ ਕੇ ਦੋ, ਨਹੀਂ ਤੇ ਸਾਨੂੰ ਕੋਈ ਹੋਰ ਚੀਜ਼ ਬਣਾ ਕੇ ਦੋ ਮੈਂ ਕਿਹਾ ਚਲੋ ਠੀਕ ਹੈ। ਮੈਂ ਕਿਹਾ ਤੁਹਾਨੂੰ ਨਾਸ਼ਤੇ ਚ ਮੈਂ ਆਲੂ ਪਿਆਜ ਦੇ ਪਕੌੜੇ ਹੋ ਗਏ ਜਾਂ ਵਿੱਚ ਘੀਏ ਦੇ ਵੀ ਪਕੌੜੇ ਬਣ ਜਾਂਦੇ ਨੇ।
ਹਾਂ ਨਹੀਂ ਤੇ ਚੱਲ ਏ ਚੱਲ ਜਾਂਦਾ ਹਫ਼ਤੇ ਚ ਇੱਕ ਵਾਰ ਨਾ, ਡੇਲੀ ਨਹੀ ਚਲੋ ਨਾਲ ਦਿਲ ਕਰਦਾ ਬਾਰਿਸ਼ ਚ ਨਾ, ਪਕੌੜੇ ਹੋ ਗਏ
ਹਾਂਜੀ, ਹਾਂਜੀ, ਹਾਂਜੀ।
ਚਲੋ, ਵਧੀਆ ਜੀ ਵਧੀਆ
ਕਹਿੰਦੇ ਮੰਮਾ ਬਣਾ ਕੇ, ਮੈਂ ਕਿਹਾ ਚਲੋ ਠੀਕ ਹੈ ਤੁਸੀਂ ਉੱਠੋਂ ਮੈਂ ਬਣਾ ਕੇ ਦੇਵਾਂਗੀ ਫਿਰ ਅਜੇ ਦੇ ਬੱਚੇ ਛੁੱਟੀਆਂ ਨੇ ਨਾ ਹਜੇ ਬਿਟੀਆਂ ਦੀ ਤੇ, ਇਸ ਕਰਕੇ ਉਹ ਥੋੜ੍ਹਾ ਬੱਚੇ ਕਹਿੰਦੇ ਨੇ ਅਸੀਂ ਲੇਟ ਹੀ ਉੱਠੀਏ ਰੈਸਟ ਕਰ ਲਏ ਫੇਰ, ਦਿਨ ਚ ਪੜ੍ਹਨਾ ਹੁੰਦਾ। ਰਾਤੀ ਲੇਟ, ਲੇਟ ਸੋਂਦੇ ਨੇ।
ਅੱਛਾ।
ਇਸ ਕਰਕੇ ਕਹਿੰਦੇ ਨੇ ਮੰਮਾ ਥੋੜ੍ਹਾ ਜਿਹਾ ਰਸਮ ਰੁਕ ਕੇ ਬਣਾ ਕੇ ਦੇਣਾ
ਹਾਂ, ਕੋਈ ਗੱਲ ਨਹੀਂ
ਹੂੰ-ਹੂੰ ਹੋਰ ਸਭ ਵਧੀਆ ਘਰ ਚ, ਸਭ ਪਰਿਵਾਰ ਠੀਕ ਨੇ
ਹਾਂ ਸਭ ਠੀਕ-ਠਾਕ ਬਸ। ਸਾਡੇ ਵੀ ਲੱਗੇ ਦੇ ਨੇ ਬੱਚੇ, ਅਪਣਾ ਔ ਖੇਡਣ ਤੇ ਲੱਗੇ ਨੇ ਤੇ ਸਕੂਲ ਤੇ ਗਏ ਨੀ, ਫੇਰ ਘਰ ਹੀ ਕਾਪੀਆਂ ਖੋਲੀਆਂ ਉਹ ਨੇ ਕਿਤਾਬਾਂ ਅਪਣੀਆਂ।
ਹੂੰ-ਹੂੰ-ਹੂੰ ਠੀਕ ਹੈ, ਬੱਚੇ ਚਲੋ ਸਕੂਲ ਤੇ
ਉਹ ਕਰਦੇ ਪਏ ਨੇ
ਹੂੰ ਹੁਣ ਅੱਗੋ ਫਸਟ ਟਰਮ ਦੇ ਏਗਜ਼ਾਮ ਹੋ ਜਾਂਣੇ ਨੇ ਬੱਚਿਆਂ ਦੇ, ਪੋ੍ਟਿਕਸ ਚੱਲਦੇ ਹੋਣਗੇ ਬੱਚਿਆਂ ਦੇ
ਹਾਂ ਪ੍ਰੋਟਿਕ ਚੱਲਦੇ ਪਏ ਨੇ ਫ ਫਸ ਫਸਟ ਟੱਰਮ ਦੇ ਆ ਰਹੇ ਨੇ।
ਹੋਰ ਤਾਂ ਹੀ ਬੱਚਿਆਂ ਦੇ ਉੱਤੇ ਹੁਣ ਛੁੱਟੀਆਂ ਤੋਂ ਬਾਅਦ ਇੱਕ ਵਾਰੀ ਹੋ ਜਾਂਦਾ ਨਾ। ਪੜਨ ਹੋ ਜਾਂਦਾ, ਹਾਂਜੀ ਹਾਂਜੀ। ਠੀਕ ਹੈ ਵੀਰ ਜੀ, ਫੇਰ ਕਰਦੀ ਹਾਂ ਤੁਹਾਡੇ ਨਾਲ ਦੁਬਾਰਾ ਗੱਲ। ਸਤਿ ਸ਼੍ਰੀ ਅਕਾਲ।